ਕਾਲ, ਹੋਰ ਕੀ ਹਾਲ ਚਾਲ ਏ ਤੁਹਾਡੇ?
ਹਾਂਜੀ, ਵਧੀਆ ਜੀ ਵਧੀਆ।
ਠੀਕ ਐ, ਠੀਕ ਐ, ਹੋਰ ਬਤਾਓ ਘਰ ਪਰਿਵਾਰ ਸਭ ਵਧੀਆ?
ਹਾਂਜੀ-ਹਾਂਜੀ ਵਧੀਆ ਜੀ ਵਾ
ਠੀਕ ਐ, ਠੀਕ ਐ, ਚਲੋ ਵਧੀਆ ਉਹ ਵੀ ਮੈਂ ਬੈਠੀ ਸੀ ਕਿ ਚਲੋ ਗੱਲ ਕਰਨੀ ਆ ਆਪਣਾ ਟੋਪ ਕ ਹੈਗਾ ਅੱਜ ਨਾ ਕਿ ਸੋਸ਼ਲ ਮੀਡੀਆ ਅੱਜ ਦੇ ਟਾਈਮ ਤੇ ਨਾ ਬਹੁਤ ਫ ਮਤਲਬ ਗਰੋ ਕਰ ਰਿਹਾ ਵੈ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੋਂ ਬਹੁਤ ਅੱਛੀ ਅਰਨਿੰਗ ਕਰ ਰਹੇ ਨੇ, ਬਟ ਬਹੁਤ ਸਾਰੇ ਲੋਕਾਂ ਤੇ ਨਾ ਇਹਨਾਂ ਤੇ ਨਾ ਕੁਛ ਇਫੈਕਟ ਪੈ ਰਹੇ ਨੇ ਅਤੇ ਓਦੇ ਉੱਤੇ ਗੱਲ ਕਰਦੇ ਨੇ ਕਿ ਸੋਸ਼ਲ ਮੀਡੀਆ ਦੇ ਮਤਲਬ ਅ ਕਈ ਵਾਰੀ ਤੇ ਬਹੁਤ ਵਧੀਆ ਐ ਕਈ ਵਾਰੀ ਇਹਦੇ ਨਾ ਬਹੁਤ ਸਾਰੇ ਮਤਲਬ ਗ਼ਲਤ ਇਫੈਕਟ ਵੀ ਹੈਗੇ ਨੇ ਤੇ ਤੁਸੀਂ ਕੀ ਸਮਝਦੇ ਓ ਮਤਲਬ ਤੁਹਾਡੇ ਮੁਤਾਬਿਕ ਸੋਸ਼ਲ ਮੀਡੀਆ ਤੁਹਾਡੀ ਲਾਈਫ ਵਿੱਚ ਕੀ ਰੋਲ ਕਰਦਾ ਵੇ?
ਵੀ ਦੇਖੋ ਸੋਸ਼ਲ ਮੀਡੀਆ ਆਪਣਾ ਦੇਖੋ ਕੋਈ ਵੀ ਜਿਹੜੀ ਚੀਜ਼ ਅੱਜ-ਕੱਲ੍ਹ ਉਹਦੇ ਵਧੀਆ ਮਤ ਮਤਲਬ ਆਪਣਾ ਐਡਵਾਂਟੇਜ ਵੀ ਹੈਗੇ ਨੇ, ਡਿਸਐਡਵਾਂਟੇਜ ਵੀ ਹੈਗੇ ਨੇ।
ਬਿਲਕੁਲ-ਬਿਲਕੁਲ, ਐ ਤੇ ਹੈ ਈ ਏ ਹਨਾ, ਇੱਕ ਚੀਜ਼ ਦੇ ਦੋ ਪੁਆਇੰਟਸ ਹੁੰਦੇ ਨੇ। ਪੋਜ਼ੀਟਿਵ ਵੀ ਹੁੰਦਾ ਐ ਤੇ ਨੈਗੇਟਿਵ ਵੀ ਹੁੰਦਾ ਐ ਹਰ
ਬਿਲਕੁਲ! ਬਿਲਕੁਲ ਦੇਖੋ ਅਗਰ ਮੰਨ ਲਓ ਤੁਸੀਂ ਪੋਜ਼ੀਟਿਵ ਪੁਆਇੰਟ ਲੱਭੋਗੇ ਤੇ ਓਨਾਂ ਆਸਤੇ ਵਧੀਆ ਜਿਨ੍ਹਾਂ ਨੇ ਮੰਨ ਲੋ ਅਪਨਾ ਏ ਤੇ ਅਪਨਾ ਇਨਕਮ ਅਰਨ ਕਰਨੀ ਜਿਨ੍ਹਾਂ ਨੇ ਚੈਨਲ ਹੈਗਾ। ਜਿਹੜੇ ਆਪਣੇ ਵੀਡੀਓ ਡਾਲਦੇ ਨੇ ਕੰਸਿਸਟੈਂਸੀ ਡਿਸਪਲੀਨ ਚ ਮਤਲਬ ਵਧੀਆ ਵਧੀਆ ਵੀਡੀਓਜ਼ ਡਾਲਦੇ ਨੇ ਟੈਂਟ ਬਣਾਂਦੇ ਨੇ ਹੁਣ ਤੁਸੀਂ ਯੂ-ਯੂ ਓ ਬੁਲਾ ਲੋ ਯੂਟਿਊਬ ਤੇ ਕੋਈ-ਕੋਈ ਵੀ ਬਲੋਗ ਵਗੈਰਾ ਹੈਗਾ, ਵਲੋਗਰ ਹੈਗਾ ਜਿਵੇਂ ਮੰਨ ਲਓ ਵਧੀਆ ਆਪਣਾ ਰੋਜ਼ ਬਲੋਗ ਡਾਲਦਾ ਕਿਸੇ ਵੀ ਜਗ੍ਹਾ ਦਾ ਵਲੋਗ ਮੰਨ ਲਓ ਕੁਛ ਵੀ ਨੀ ਮਤਲਬ ਜਿਹੜਾ ਆਪਣਾ ਘਬਰਾਦਾ ਨੀ ਐ ਬੋਲਦੇ ਹੋਏ ਕੈਮਰੇ ਅੱਗੇ ਉਹ ਵਸਤੇ ਤੇ ਬਹੁਤ ਵਧੀਆ ਕਿਉਂਕਿ ਓਦਾ ਜੇੜਾ ਚੈਨਲ ਐ ਨਾ ਆਪਣਾ ਇੱਕ ਟਾਈਮ 'ਤੇ ਮੋਨੀਟਾਈਜ਼ ਵੀ ਹੋ ਜੇਗਾ, ਆਪਣਾ ਇੱਕ ਟਾਈਮ 'ਤੇ ਓਨੂੰ ਵਧੀਆ ਇਨਕ ਬੀਨ
ਮਾਇੰਡਸੈਟ ਦਾ ਹੋਨਾ ਨਾ ਬੋਤ ਜਰੂਰੀ ਏ, ਲੋਕ ਕੰਮ ਤੇ ਕਰਦੇ ਨੇ ਬਟ ਓਨਾਂ ਮਾਇੰਡਸੈਟ ਨਾ ਨੈਗ ਤੇ ਹੁੰਦਾ ਐ ਕਿ ਓ ਸੋਚਦੇ ਨੇ ਅਗਰ ਨਾ ਹੋਇਆ ਤੇ। ਇੱਕ ਪੋਜ਼ੀਟਿਵ ਮਾਇਂਡਸੈਟ, ਇੱਕ ਹੈਲਥੀ ਮਾਇਂਡ ਨਾਲ ਸਾਨੂੰ ਨਾ ਕੰਮ ਕਰਨਾ ਪਏਗਾ ਸਭ ਤੋਂ ਪਹਿਲੇ ਤੇ। ਕਿ ਅਗਰ ਆਪਣਾ ਅਸੀ ਸੋਸ਼ਲ ਮੀਡੀਆ ਤੇ ਗਰੋ ਕਰਨਾ ਵੇ ਮਾਈਡ ਸੈਟ ਪੋਜ਼ਟਿਵ ਹੋਏਗਾ ਤੇ ਅਪਨਾ ਅਸੀਂ ਜਿਵੇਂ ਸੋਸ਼ਲ ਮੀਡੀਆ ਤੇ ਕੋਈ ਵੀ ਅਕਾਊਂਟ ਬਨਾਵਾਂਗੇ ਹਨਾ। ਕਿਸੇ ਵੀ ਟੋਪਿਕ ਤੇ ਵਲੋਗਸ ਵਗੈਰਾ ਬਨਾਵਾਂਗੇ, ਆਪਣੇ ਰੀਲਸ ਵਗੈਰਾ ਬਨਾਵਾਂਗੇ। ਕੋਈ ਕੌਂਟੈਂਟ ਸ਼ੇਅਰ ਕਰਾਂਗੇ। ਕਿ ਸਾਮਣੇ ਵਾਲੇ ਦੀ ਲਾਈਫ ਚ ਆਪਾਂ ਅਗਰ ਕੋਈ ਵੈਲਿਊ ਪਾਵਾਂਗੇ ਤੇ ਤਾਂ ਹੀ ਤਾਂ ਸਾਡੀ ਇੱਕ ਰੀਲ ਵਗੈਰਾ ਹਨਾ ਏ ਆਈ ਵਾਇਰਲ ਕਰੇਗਾ ਰੋਬੋਟਸ। ਵਗੈਰਾ ਵਾਇਰਲ ਕਰੇਗਾ ਤਾਂ ਹੀ ਤੁਹਾਨੂੰ ਓਸ ਤੋਂ ਪੈਸਾ ਆਏਗਾ। ਠੀਕ ਹੈ! ਇੱਕ ਤਰਫ਼ ਹੈਗਾ ਨੈਗੇਟਿਵ ਮਾਈਂਡ ਇਹ ਪੋਜ਼ਟਿਵ ਤੇ ਮਾਈਂਡ ਸੈੱਟ ਵਾਲੇ ਨਾਲ ਹੋ ਰਿਹਾ ਵੇ ਹਨਾ, ਜਿਦੇ ਲਈ ਸੋਸ਼ਲ ਮੀਡੀਆ ਗੁੱਡ ਹੈਗਾ ਐ। ਜਿਹਦਾ ਮਾਨ ਮਾਇਂਡ ਹੀ ਨੈਗੇਟਿਵ ਹੈਗਾ ਐ ਤੇ ਓ ਅਗਰ ਅਕਾਊਂਟਸ ਵਗੈਰਾ ਬਨਾਏਗਾ ਤੁਸੀਂ ਉਹ ਪਹਿਲੇ ਹੀ ਨੈਗੇਟਿਵ ਸੋਚ ਰਹੇ ਕਿ ਚੱਲ ਅਗਰ ਅਕਾਊਂਟ ਬਣਾ ਲਿਆ ਰੀਲ ਵਾਇਰਲ ਨਾ ਹੋਈ ਤੇ। ਫਿਰ ਫੂਡ ਵਾਲੇ ਹੈਗੇ ਨੇ, ਫੂਡ ਵਾਲੇ ਨੇ ਪੈਸਾ ਵਗੈਰਾ ਤੇ ਲਗਾਇਆ ਰੀਲ ਤੇ ਅਗਰ ਉਹਦੀ ਰੀਲ ਨਾ ਵਾਇਰਲ ਹੋਈ ਤੇ। ਉਹਦਾ ਪੈਸਾ ਤੇ ਖ਼ਰਾਬ ਜਾਏਗਾ। ਕਈ ਲੋਕ ਨਾ ਪਹਿਲ ਤੋਂ ਹੀ ਆਪਣੇ ਬਾਰੇ ਹੀ ਨੈਗੇਟਿਵ ਸੋਚਦੇ ਨੇ ਤੇ ਉਹਨਾਂ ਨਾਲ ਹੁੰਦਾ ਵੀ ਨੈਗੇਟਿਵ ਏ। ਬਟ ਕਈ ਤਰ੍ਹਾਂ ਹੈ ਨਾ ਕਈ ਲੋਕ ਨੈਗੇਟਿਵ ਨਹੀਂ ਸੋਚਦੇ ਤੇ ਤਾਂ ਉਹਨਾਂ ਨਾਲ ਨਾ ਪੋਜ਼ੀਟਿਵ ਹੀ ਹੁੰਦਾ।
ਬਿਲਕੁਲ ਜੀ, ਏ ਸਹੀ ਗੱਲ ਕੀਤੀ ਵਾਕਿਆ ਤੁਸੀਂ। ਦੇਖੋ ਇਹ ਤਾਂ ਸਾਡੇ ਮਾਇੰਡ, ਮਾਇਂਡ ਦੇ ਉੱਪਰ ਹੈਗਾ ਮੰਨ ਲਓ ਤੁਸੀਂ ਜਿਹੜੇ ਆਪਣੇ ਮਾਇਂਡ ਨੂੰ ਆਪਣਾ ਪੋਜ਼ੀਟਿਵ ਆਪਣੀ ਮਤਲਬ। ਪੋਜ਼ਟਿਵ ਸੋਚਦੇ ਰਹੋਗੇ, ਸੋਚਦੇ ਰਹੋਗੇ, ਤੁਹਾਡੇ ਨਾਲ ਪੋਜ਼ੀਟਿਵ ਚੀਜ਼ਾਂ ਹੀ ਹੋਣਗੀਆਂ। ਤੁਸੀਂ ਨੈਗੇਟਿਵ ਸੋਚਦੇ ਰਹੋਗੇ ਤੁਹਾਡੇ ਨਾਲ ਨੈਗੇਟਿਵ ਹੋਣੀਆਂ ਕਿਉਂਕਿ ਦੇਖੋ ਆਪਣੀ ਜਿਹੜੀ ਮਾਇੰਡ ਦੀ ਪਾਵਰ ਹੈ ਤੇ ਉਹ ਤਾਂ ਫਿਰ ਸਾਡੇ ਆਪਣਾ ਸੋਚਣ ਦੇ ਉੱਪਰ ਹੈ ਨਾ ਮੰਨ ਹੁਣ ਮੈਂ ਸੋਚਿਆ ਕਿ ਬਈ, ਮੈਂ ਮੈਂ ਆਪਣਾ ਕੱਲ ਯਾਰ ਉੱਥੇ ਨਹੀ ਜਾ ਪਾਵਾਂਗਾ ਨਹੀਂ ਜਾ ਪਾਵਾਂਗਾ ਯਾਰ ਬੜੀ ਦੂਰ ਏ ਬੜੀ, ਫਿਰ ਮੇਰੇ ਮਨ ਚ ਮੇਰੀ ਨਾ ਫਿਰ ਬੋਡੀ ਆਪਣੇ ਆਪ ਹੀ ਲੇਜ਼ੀਨੈਸ ਖਾ ਜੀ ਕਿ ਯਾਰ ਮੈਂ ਨੀ ਜਾ ਪਾਵਾਂਗਾ ਯਾਰ, ਮੇਰੇ ਮਾਇੰਡ ਚ ਵੀ ਘੁੰਮਦਾ ਹੈਗਾ ਬੜੀ ਦੂਰ ਏ। ਕਿਉਂਕਿ ਦੇਖੋ ਆਪਰ ਆਪ ਕੋਈ ਚੀਜ਼ ਸੋਚੀਏ ਤੇ ਸਾਨੂੰ ਫਿਰ ਮਤਲਬ, ਆਪਣਾ ਪੋਜ਼ੀਟਿਵ ਵੀ ਸੋਚਣੀ ਚਾਹੀਦੀ ਬਈ ਹਾਂ ਇਹ ਚੀਜ਼ ਹੋ ਸਕਦੀ ਹੈ, ਫੇਰ ਤੁਸੀਂ ਅਗਰ ਸੋਚਦੇ- ਸੋਚਦੇ ਕਹਿ ਦੋ ਨਹੀਂ ਯਾਰ ਇਹ ਚੀਜ਼ ਨਹੀਂ ਹੋ ਸਕਦੀ। ਫਿਰ ਤੁਹਾਡੀ ਜਿਹੜੀ ਉਹ ਨੈਗੇਟਿਵ ਥਿੰਕ ਹੈਗੀ ਨਾ ਫਿਰ ਤੁਹਾਡੀ, ਉਹ ਬੋਡੀ ਨਾ ਆਪਣਾ ਮਾਇੰਡ ਇਕਦਮ ਉਹ ਚੀਜ਼ ਪਕੜ
ਬਿਲਕੁਲ -ਬਿਲਕੁਲ ਇਹ ਤੇ ਹੈ ਹੀ ਅੱਜ। ਅੱਜ ਕੱਲ੍ਹ ਨਾ ਮਤਲਬ ਜਿਵੇਂ ਛੋਟੇ- ਛੋਟੇ ਬੱਚੇ ਹੁੰਦੇ ਨੇ, ਅੱਜ ਕੱਲ੍ਹ ਹਰ ਕੋਈ ਚਲਾਉਂਦਾ ਹੀ ਹੈ ਸੋਸ਼ਲ ਮੀਡੀਆ। ਚਾਹੇ ਇੱਕ ਦੋ ਸਾਲ ਦਾ ਬੱਚਾ ਕਿਉ ਨਾ ਹੋਵੇ। ਹਨਾ ਉਹਨਾਂ ਲਈ ਨਾ ਬਹੁਤ ਅਡਿਕਸ਼ਨ ਜਿਹੀ ਹੋ ਰਹੀ ਹੈ, ਉਹਨਾਂ ਦਾ ਨਾ ਪੜ੍ਹਾਈ ਤੋਂ ਮਨ ਬਹੁਤ ਹਟ ਰਿਹਾ ਵੇ। ਸਾਰਾ ਦਿਨ ਫੋਨ ਚਲਾ ਰਹੇ ਨੇ ਗੇਮਸ ਵਗੈਰਾ ਖੇਡ ਰਹੇ ਨੇ, ਉਹਨਾਂ ਲਈ ਨਾ ਬਹੁਤ ਨੁਕਸਾਨ ਏ। ਉਹਨਾਂ ਦੀ ਅੱਖਾਂ ਤੇ ਬਹੁਤ ਫ਼ਰਕ ਪੈ ਰਿਹਾ ਵੀ, ਪਲੱਸ ਫੋਨ ਚਲਾਉਂਦੇ ਨੇ ਕਈ ਵਾਰ ਤੁਸੀਂ ਵੇਖਿਆ ਹੁੰਦੇ ਨੇ ਬਹੁਤ ਸਾਰੇ ਬੱਚੇ ਗੇਮਸ ਵਗੈਰਾ ਖੇਲਦੇ ਨੇ ਪਾਗਲ ਹੋ ਜਾਂਦੇ ਨੇ। ਕਿ ਉਹਨਾ ਨੂੰ ਇੰਨੀ ਐਡਿਕ ਐਕਸ਼ਨ ਹੋ ਜਾਂਦੀ ਮਤਲਬ ਫੋਨ ਚਲਾਓ ਪੇਰੈਂਟਸ ਦੇ ਉੱਪਰ ਡਿਪੈਂਡ ਕਰਦਾ ਹੈ। ਕਿ ਫੋਨ ਅਗਰ ਤੁਸੀਂ ਆਪਣੇ ਬੱਚੇ ਨੂੰ ਦੇ ਰਹੇ ਹੋ ਨਾ, ਤਾਂ ਮਤਲਬ ਬਹੁਤ ਘੱਟ ਦੇਵੋ ਉਹਦਾ ਪੜ੍ਹਾਈ ਤੇ ਫੋਕਸ ਕਰੋ, ਅਗਰ ਮੈਂ ਬਤਾਵਾਂ ਸਾਡੇ ਟਾਈਮ ਤੇ ਨਾ ਫੋਨ ਨਹੀਂ ਹੁੰਦਾ ਸੀ।
ਹਾਂਜੀ।
ਮੈਂ ਵੀ ਖੁਦ ਪਲੱਸ ਪਲਸਟੂ ਤੋਂ ਬਾਅਦ ਆਪਣਾ ਫੋਨ ਚਲਾਉਣਾ ਸਟਾਰਟ ਕੀਤਾ ਅਤੇ। ਮੈਨੂੰ ਲੱਗਦਾ ਕਿ ਅਗਰ ਮੇਰੇ ਕੋਲ ਫੋਨ ਹੁੰਦਾ ਨਾ ਤੇ ਸ਼ਾਇਦ ਹੀ ਆ, ਅਸੀਂ ਪੜ੍ਹ ਪਾਉਂਦੇ। ਅੱਜ ਕੱਲ੍ਹ ਦੇ ਬੱਚੇ ਤਾਂ ਮਤਲਬ ਪੰਜ ਸਾਲ ਦਾ ਬੱਚਾ ਵੀ ਅਗਰ ਤਿੰਨ ਚਾਰ ਸਾਲ ਦਾ ਬੱਚਾ ਵੀ ਨਾ ਫੋਨ, ਅਗਰ ਦੇ ਦੋ ਨਾ ਉਹ ਅਕਾਊਂਟ ਵੀ ਬਣਾ ਲਏਗਾ, ਚੀਜ਼ਾਂ ਸਰਚ ਕਰਕੇ ਵੀ ਦੇ ਦੇਵੇਗਾ ਉਹਨੂੰ ਕਹੋਗੇ ਨਾ ਵੀਡੀਓ ਕਾਲ ਕਰ ਉਹ ਵੀ ਕਰ ਦੇਗਾ।
ਜੇ ਉਹਨੂੰ ਕਹੋਗੇ ਨਾ ਪੜ੍ਹਨ ਬਹਿ ਜਾ ਕਿ ਉਹਦੀ ਪੜ੍ਹਾਈ ਤੇ ਮਨ ਨੀ ਕਰੇਗਾ, ਉਹਨੂੰ ਕਹੋਗੇ ਰੋਟੀ ਖਾ ਲੈ ਜਾਂ ਇਹ ਸਭ ਖਾ ਲੈ ਪਹਿਲੇ ਉਹਨੂੰ ਫੋਨ ਚਾਹੀਦਾ ਹੈ, ਫਿਰ ਉਹ ਰੋਟੀ ਖਾਏਗਾ।
ਬਿਲਕੁਲ, ਬਿਲਕੁਲ ਰੋਜ਼ ਰੋਟੀ ਦੇ ਮਤਲਬ ਚਲਾਉਂਦੇ, ਚਲਾਉਂਦੇ ਹੀ ਮਤਲਬ ਫੋਨ ਚਲਾਉਂਦੇ ਜਾਂਦੇ ਰੋਟੀ ਰੋਟੀ ਖਾਂਦੇ ਨੇ ਅੱਜ ਕੱਲ ਦੇ ਬੱਚੇ, ਬਿਲਕੁਲ -ਬਿਲਕੁਲ ਪਤਾ ਕੀ ਮੰਨ ਲਓ ਹੁਣ ਦੇ
ਜਿੱਥੇ ਅੱਜ ਕੱਲ੍ਹ ਨਾ ਛੋਟੇ -ਛੋਟੇ ਬੱਚਿਆਂ ਨੂੰ ਮਤਲਬ, ਚਸ਼ਮੇ ਲੱਗ ਲੱਗ ਰਹੇ ਨੇ ਇੰਨੇ -ਇਨੇ ਨੰਬਰ ਦੇ ਬਹੁਤ ਸਾਰੀ ਪ੍ਰੋਬਲਮ ਇੱਕ ਤਾਂ ਫਾਸਟ ਫੂਡ ਖਾਂਦੇ ਨੇ ਹਨਾ ਘਰ ਦੀ ਰੋਟੀ ਨਹੀਂ ਖਾਂਦੀ ਕਈ ਪੇਰੈਂਟਸ ਉਹ ਨੂੰ ਫਾਸਟ ਫੂਡ ਦੇ ਦਿੰਦੇ ਨੇ ਜਿਹਨਾਂ ਤੋਂ ਉਹਨਾਂ ਦੀ ਹੈਲਥ ਤੇ ਬਹੁਤ ਅਸਰ ਪੈਂਦਾ ਹੈ ਆਈਸ ਤੇ ਦੇਖੋ ਅਸਰ ਪੈਂਦਾ ਹੀ ਹੈਗਾ ਆਪਣਾ ਫੋਨ ਚਲਾਉਂਦੇ ਨੇ ਜਿਹੜੇ ਬੱਚੇ
ਬਿਲਕੁਲ-ਬਿਲਕੁਲ -ਬਿਲਕੁਲ ਦੇਖ ਦੇਖੋ ਆਪਣਾ ਇਹ ਨਾ ਅੱਜ ਕੱਲ੍ਹ ਦੇ ਮ ਮਤਲਬ ਮਾਂ ਪਿਓ ਵੀ ਕਹਿੰਦੇ ਨੇ ਬੰਦਾ ਜੋ ਚੀਜ਼ ਦੇਖੇਗਾ ਜੋ ਚੀਜ਼ ਮਤਲਬ ਜਿਹੜੇ ਸਰਗਲ 'ਚ ਰਹੇਗਾ ਬੰਦੇ ਦੇ ਆਪਣਾ ਕੰਮ ਵੀ ਤੇ ਹੀ ਕਰੇਗਾ ਮੰਨ ਲਓ ਸੋਸ਼ਲ ਮੀਡੀਆ ਤੇ ਬੰਦਾ ਮਤਲਬ ਕੁਛ ਕੁਛ ਵੀ ਮਤਲਬ ਰੀਲ ਵਗੈਰਾ, ਰੀਲ ਵਗੈਰਾ ਹੈਗੇ ਜੀ ਕੋਈ ਦੇਖ ਰਿਹਾ ਬੰਦਾ ਮੰਨ ਲਓ, ਹੁਣ ਕੋਈ ਫੂਡ ਦੀ ਰੀਲ ਆ ਗਈ ਮਤਲਬ ਕੋਈ ਫਾਸਟ ਫੂਡ ਵਗੈਰਾ ਖਾਂਦੇ, ਕਿਉਂਕਿ ਲੋਕ ਅੱਜ-ਕੱਲ ਦੇਖੋ, ਫਾਸਟ ਫੂਡ ਦੀ ਮਤਲਬ ਕੁਛ ਜਿਹੜੇ ਫੂਡ ਵਲੋਗ ਬਣਾਦੇ ਨੇ ਆਪਣਾ ਕੁਛ ਵੀ ਖਾਂਦੇ ਨੇ ਮੰਨ ਲਓ, ਕੋਈ ਬਰਗਰ ਜੋ ਮਹੀਨ ਟਰੱਕ ਖਾਂਦੇ ਰਹਿੰਦੇਰ ਉਹ ਵੀ ਨਾ ਆਪਣਾ ਇੱਕ ਹੱਦ ਤੱਕ ਮਤਲਬ ਵੀਡੀਓ ਉਹਨਾ ਦੀ ਇੰਨੀ ਐਡੀਟਿੰਗ ਹੁੰਦੀ। ਹਨਾ, ਮੰਨ ਲਓ, ਇੱਕ ਦੋ ਬਾਈਟ ਖਾਈ ਸਾਈਡ ਚ ਉਹ ਦਾ ਡਸਟਬੀਨ ਹੁੰਦਾ ਹੈ, ਆਪਣਾ ਡਸਟਬੀਨ ਚ ਤੇ ਵੀਡੀਓ ਉੱਧਰੋਂ ਕੱਟ-ਕੱਟ ਕੇ ਆਪਣਾ ਐਡੀਟਿੰਗਕੇ ਫੁਲ ਬਲੋਗ ਫੁਲ ਵੀਡੀਓ ਨਾਲ
ਪਤਾ ਨਾ ਕਿ ਜਿਹੜੇ ਉਹ ਹੈਗੇ ਨੇ, ਜਨਤਾ ਹੈਗੀ ਹੈ, ਜਿਹੜੀ ਆਮ ਜਨਤਾ ਵ ਉਹ ਤਾਂ ਪੂਰਾ ਹੀ ਖਾਏਗੀ ਨਾ। ਜਿਸ ਕਰਕੇ ਅੱਜ-ਕੱਲ੍ਹ ਲੋਕਾਂ ਦੇ ਪੇਟ ਕਿੰਨੇ ਬਾਹਰ ਆ ਰਹੇ ਨੇ, ਹਰ ਇਨਸਾਨ ਜਿੰਮ ਜਾ ਰਿਹਾ ਵ, ਪਹਿਲੇ ਨਹੀਂ ਜਾਣਦੇ ਸਨ।
ਬਿਲਕੁਲ ਜੀ ਬਿਲਕੁਲ, ਮਤਲਬ ਤੁਸੀਂ ਦੇਖੇ। ਕਿਉਂਣਾ ਪਹਿਲੇ ਦੇ ਜਿਹੜੇ ਬੰਦੇ ਹੈਗੇ ਸੀ, ਪਹਿਲੀ ਜਨਰੇਸ਼ਨ ਤੁਸੀਂ ਉਹਨਾਂ 'ਚ ਦੇਖਿਆ ਆਉਦੇ ਵੀ ਜਿਹੜੇ ਉਹਨਾਂ ਦਾ ਫੈ ਮਤਲਬ ਜਿਹੜੇ ਫੈਟੀ ਸੀ ਨਾ, ਬਹੁਤ ਹੀ ਘੱਟ ਸੀ ਫੈਟੀ ਬੰਦਿਆਂ ਦੀ ਮਤਲਬ ਪਪੂਲੇਸ਼ਨ
ਪਹਿਲ ਨਾ ਹਰ ਕੰਮ ਨਾ ਆਸਾਨ ਹੋ ਗਿਆ, ਘਰ ਦਾ ਕੰਮ ਜਿਵੇਂ ਪੋਚਾ ਲਗਾਣਾ ਹੋ ਗਿਆ, ਕੁਛ ਵੀ ਹੋ ਗਿਆ ਮਸ਼ੀਨਾਂ ਵਗੈਰਾ ਆ। ਪਹਿਲੇ ਤਾਂ ਕੱਪੜੇ ਧੋਣ ਦੀ ਵੀ ਮਸ਼ੀਨ ਨੀ ਆਉਂਦੀ ਸੀ, ਗੈਸ ਵਗੈਰਾ ਵੀ ਨੀ ਆਉਂਦੀ ਸੀ ਚੂਲੇ ਤੇ ਮਤਲਬ ਅੱਗ ਬਾਲ ਕੇ ਹਨਾ ਰੋਟੀ ਬਣਦੀ ਸੀ।
ਬਿਲਕੁਲ, ਬਿਲਕੁਲ, ਬਿਲਕੁਲ, ਸਹੀ ਗੱਲ ਕੀਤੀ ਤੁਸੀਂ
ਤੋੜ ਕੇ ਲਿਆਦੇ ਸੀ, ਜਿਹਨਾਂ ਤੋਂ ਨਾ ਉਹਨਾਂ ਦੀ ਨਾ ਮਤਲਬ ਉਹ ਉਹ ਹੋ ਜਾਂਦੀ ਸੀ। ਐਕਸਰਸਾਈਜ਼ ਅੱਜ-ਕੱਲ ਅਲੱਗ ਤੋਂ ਲੋਕ ਪੈਸਾ ਲਗਾ ਕੇ, ਐਕਸਰਸਾਈਜ਼ ਕਰਦੇ ਨੇ ਹਨਾ।
ਬਿਲਕੁਲ ਜੀ ਬਿਲਕੁਲ, ਮੰਨ ਲਓ ਪਤਾ ਕੀ ਅੱਜ-ਕੱਲ੍ਹ ਦੇਖੋ ਮੰਨ ਲੋ, ਤੁਸੀਂ ਸੋਸ਼ਲ ਮੀਡੀਆ ਵਗੈਰਾ ਯੂਜ ਕਰਨਾ। ਤੇ ਤੁਸੀਂ ਜਾਂ ਤੇ ਉਹਦੇ ਤੋਂ ਆਪਣਾ ਕੋਈ ਕੰਟੈਂਟ ਬਣਾਓ, ਨਾ ਤੁਸੀਂ ਆਪਣਾ ਕੋਈ ਮਤਲਬ ਵਲੋਗ ਵਗੈਰਾ। ਸੁਣਾਓ, ਸ਼ੋਰਟ ਵੀਡੀਓ ਪਾਓ।
ਕਿ ਇਹਦੇ ਤੇ ਮੈਂ ਕੋਂਟੈਂਟ ਬਣਾਣਾ ਵੇ, ਉਹ ਕੋਂਟੈਂਟ ਬਣਾਣਾ ਵੇ ਜਿਹੜਾ ਲੋਕਾਂ ਨੂੰ ਪਸੰਦ ਆਵੇ, ਜਿਵੇਂ ਫੂਡ ਦਾ ਚਲੋ ਹੋ ਗਿਆ ਹਨਾ, ਮਤਲਬ ਕਈ ਲੋਕ ਐਕਸਰਸਾਈਜ਼ ਕਰਨਾ। ਸਿਖਾਉਂਦੇ ਨੇ ਯੋਗਾ ਕਰਨਾ ਸਿਖਾਉਂਦੇ ਨੇ ਕਈ ਲੋਕ ਸੂਟ ਦੇ ਬਾਰੇ ਬਤਾਉਂਦੇ ਨੇ ਮਹਿੰਦੀ ਦੇ ਬਾਰੇ ਬਤਾਉਂਦੇ ਨੇ, ਹੈ ਨਾ ਇੰਟਰਸਟ ਦੇ ਬਾਰੇ ਬਤਾਉਂਦੇ ਤਾਂ, ਕਿ ਜਨਤਾ ਦਾ ਨਾ ਇੰਟਰਸਟ ਹੋਵੇ, ਉਹਨਾਂ ਦੀ ਰੀਲ ਵਾਇਰਲ ਹੋਵੇ ਹਨਾ, ਤੇ ਉਹ ਵਧੀਆ ਤਰੀਕੇ ਨਾਲ ਪੈਸਾ ਵੀ ਕਮਾਉਣਾ ਸਟਾਰਟ ਕਰੇ ਵੀ, ਲੋਕ ਬਣਾਉਂਦੇ ਨੇ ਆਪਣੀ ਪੂਰੀ ਲਾਈਫ ਦਿਖਾਉਂਦੇ ਨੇ।
ਬਿਲਕੁਲ ਉਹ ਤਾਂ ਫਿਰ ਬਦਿਆਂ ਦੀ ਸੋਚ ਹੁੰਦੀ ਹੈ, ਨਾ ਮੰਨ ਲਓ ਕੋਈ ਵਧੀਆ ਮਤਲਬ ਕੋਈ ਵੀ। ਪਲੈਟਫਾਰਮ ਹੈ, ਉੱਧਰੋਂ ਪੈਸਾ ਅਰਨ ਕਿਵੇਂ ਕਰਨਾ? ਅਗਰ ਬੰਦੇ ਦੀ ਸੋਚ ਹੀ ਨੀ ਹੈ ਮੰਨ ਲਓ ਚਲੋ, ਆਪਣਾ ਟਾਈਮ ਪਾਸ ਸਕੋਲਿੰਗ ਕਰ, ਲਈਹੇ ਰੀਲਾਂ ਵਗੈਰਾ ਵਖ ਲਹੇ ਤੁਸੀਂ ਤੁਹਾਨੂੰ ਪਤਾ ਨੀ ਲੱਗੇਗਾ, ਤੁਸੀ ਦੇਖੋ ਅਗਰ ਰੀਲ ਵੇਖਣੀ ਸ਼ੁਰੂ ਹੋ ਸੋਸ਼ਲ ਮੀਡੀਆ ਤੇ ਤੇ ਤੁਸੀਂ ਸਕੋਲ ਕਰਦੇ, ਕਰਦੇ, ਕਰਦੇ ਤੁਹਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਣਾ, ਤੁਹਾਨੂੰ ਕਦੀ ਇੱਕ ਅਧਾ ਘੰਟਾ ਹੋ ਗਿਆ, ਕਦੋਂ ਇੱਕ ਘੰਟਾ ਹੋਗਾ। ਕਦੋਂ ਦੋ ਘੰਟਾ ਹੋ ਗਿਆ, ਪਤਾ ਕੀ ਹੈ। ਹਾਂਜੀ ਹਾਂਜੀ, ਬਿਲਕੁਲ ਪਤਾ ਕੀ ਹੈ ਸਾਡਾ ਪੂਰਾ ਮਾਇੰਡ ਹਾਂਜੀ-ਹਾਂਜੀ, ਬਿਲਕੁਲ ਸਾਡਾ ਜਿਹੜਾ ਮਾਈੰਡ ਹੈ ਨਾ ਆਪਣਾ ਪੂਰਾ ਫੋਕ ਕੁਸ ਓਦਾ ਫੋਨ 'ਚ ਈ ਹੁੰਦਾ ਮੰਨਲੋ, ਰੀਲ ਚਲਾਂਦੇ ਕਈ ਹਸੀ ਜਾਂਦੇ ਦੇਖੋ ਕੋਈ ਫਨੀ
ਤੋਂ ਜ਼ਿਆਦਾ ਅਸਰ ਨਾ ਅਡਲਟ ਮਤਲਬ, ਛੋਟੇ-ਛੋਟੇ ਬੱਚਿਆਂ ਤੇ ਪੈ ਰਿਹਾ ਵੇ ਹਨਾ। ਅੱਜ-ਕੱਲ੍ਹ ਤੁਸੀਂ ਵੇਖਿਆ ਹੋਣਾ ਨਿਊਜ਼ ਵਗੈਰਾ ਬਹੁਤ ਵਾਇਰਲ ਹੋ ਰਹੀ ਏ ਹਨਾ ਫੋਰਨ ਕੰਟਰੀਜ਼ ਨਾਅ ਮਤਲਬ, ਅੰਡਰ ਸਿਕਸਟੀਨ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਵੇ।
ਬਿਲਕੁਲ-ਬਿਲਕੁਲ, ਦੇਖੋ ਪਤਾ ਕੀ ਏ ਜਿਹੜੇ ਛੋਟੇ ਬੱਚੇ ਮੰਨ ਲਓ ਕੋਈ ਚੀਜ਼ ਦੇਖਣਗੇ, ਤੇ ਫਿਰ ਉਹਨਾਂ ਦੇ ਵੀ ਅਸਰ ਪੇਗਾ ਈ ਨਾ ਕਿਉਂਕਿ ਦੇਖੋ, ਬੰਦਾ ਛੋਟੇ ਹੁੰਦੇ ਤਾਂ ਕਹਿੰਦੇ ਛੋਟੇ ਹੁੰਦੇ ਤਾਂ ਉਹਨੂੰ ਮੈਨਰ ਫਾਦੇ ਨੇ ਜਾਂ ਬਤਮੀਜ਼ ਬਣ ਜਾਂਦਾ ਐ, ਬਿਲਕੁਲ-ਬਿਲਕੁਲ।
ਸੋਸ਼ਲ ਮੀਡੀਆ ਤੋਂ ਵੇਖ ਕੇ, ਹੀ ਛੋਟੇ-ਛੋਟੇ ਬੱਚੇ ਮਤਲਬ ਗ਼ਲਤ ਜਗ੍ਹਾ ਤੇ ਵੀ ਜਾ ਰਹੇ ਨੇ ਹਨਾ।
ਬਿਲਕੁਲ-ਬਿਲਕੁਲ ਪਤਾ ਨਸ਼ੇ ਤੇ ਲੱਗ ਰੇ ਨੇ ਕਈ ਬੰਦੇ ਪਤਾ ਨੀ ਕਿ ਮਤਲਬ ਅੱਜ-ਕੱਲ੍ਹ ਸਮੋਕ ਵਗੈਰਾ ਕਰਨ ਲੱਗ ਗਏ ਕਿਉਂਕਿ ਦੇਖੋ ਅੱਜ-ਕੱਲ ਪਤਾ ਕਿ ਏ ਆਪਣਾ ਸੋਸ਼ਲ ਮੀਡੀਆ ਦੇ ਬੰਦੇ ਨਾ ਕੁਛ ਵੀ ਕੰਟੈਂਟ ਬਣਾ ਰੇ ਨੇ ਦੇਖੋ ਕੋਈ ਵਧੀਆ ਕੰਟੈਂਟ ਦੇ ਜਿਹੜੇ ਬਣਾਂਦੇ ਨੇ ਕ੍ਰੀਏਟਰ ਉਹ ਤ ਚਲੋ ਵਧੀਆ ਵਣਾਂਦੇ ਨੇ ਮੰਨ ਲਓ ਜੇੜੇ ਨਵੇਂ-ਨਵੇਂ ਨੇ ਆਪ ਕੁਛ ਵੀ ਕੰਟੈਂਟ ਬਣਾਂਦੇ ਨੇ ਕੋਈ ਮਤਲਬ ਅੱਜ-ਕਲ ਬਦਾਮਸ਼ ਸੀ ਆਲੇ ਕੰਟੈਂਟ ਬਣਾਦੇਅ। ਕੋਈ ਕੁਛ ਕੰਟੈਂਟ ਬਣਾਂਦਾ ਕੋਈ ਅਵਾਰਾ ਗਰਦੀ ਮਤਲਬ ਕੋਈ ਬਾਈਕ ਮਤਲਬ ਤੁਸੀਂ ਦੇਖਿਆ ਹੋਣਾ ਅੱਜ-ਕੱਲ ਦੇ ਜਿਹੜੇ ਬਾਈਕ ਚਲਾਂਦੇ ਨੇ। ਬੰਦੇ ਕਿਵੇਂ ਮਤਲਬ ਕਿਵੇਂ ਕਟਸ ਵਗੈਰਾ ਕਰਦੇ ਨੇ ਕਿਵੇਂ ਪਦ ਹਿਲਾ ਹੁਲੂ ਕੇ ਬਾਈਕ ਚਲਾਂਦੇ ਨੇ ਹੁਣ ਬੰਦੇ ਵੀ ਤੇ ਫੇਰ ਛੋਟੇ-ਛੋਟੇ ਜਿਹੜੇ ਹੈਗੇ ਨੇ। ਹਾਂਜੀ ਉਹਨਾਂ ਤੇ ਵੀ ਤਾਂ ਅਸਰ ਪੇਗਾ ਈ ਨਾ ਦੇਖੋ।
ਐ ਤੇ ਅਈਏ।
ਬਿਲਕੁਲ-ਬਿਲਕੁਲ।
ਅਈਏ ਨਾ ਸੋਸ਼ਲ ਮੀਡੀਆ ਅਗਰ ਚਲਾਂਣਾ ਐ ਤੇ ਧਿਆਨ ਨਾਲ ਚਲਾਂਣਾ ਪੇਗਾ ਅਗਰ ਛੋਟੇ ਬੱਚੇ ਚਲਾ ਰੇ ਨੇ ਤੇ ਪੇਰੈਂਟਸ ਦੀ ਰਿਸਪੋਂਸੀਬਿਲਿਟੀ ਹੈਗੀ ਏ। ਕਿ ਉਹਨਾਂ ਦਾ ਇੱਕ ਟਾਈਮ ਟੇਬਲ ਸਿਲੈਕਟ ਕਰਨ ਉਹਨਾਂ ਨੂੰ ਇਹ ਸਿਖਾਣ ਕਿ ਪੜ੍ਹਾਈ ਜ਼ਿਆਦਾ ਇੰਪੋਰਟੈਂਟ ਹੈਗੀ ਏ ਫੋਨ ਚਲਾਣਾ ਰੀਲਸ ਵਗੈਰਾ ਵੇਖਣਾ ਇੰਨੀ ਇੰਪੋਰਟੈਂਟ ਨਈ ਅਗਰ ਫੋਨ ਦੀ ਜ਼ਰੂਰਤ ਹੈ ਤੇ ਐਜੂਕੇਸ਼ਨ ਪਰਪਜ਼ ਤੇ ਹੀ ਆਪਣਾ ਉਹਨੂੰ ਉਹ ਖੁਦ ਪੇਰੈਂਟਸ ਸਰਚ ਕਰਕੇ ਦੇਣ ਚੈਟ ਜੀਬੀਟੀ ਹੈਗਾ ਅੱਜ ਦੇ ਟਾਈਮ ਤੇ ਹੈਨਾ। ਹੋਰ ਵੀ ਬਹੁਤ ਸਾਰੇ ਏ ਆਈ ਹੈਗੇ ਨੇ ਉਹਨਾਂ ਦੀ ਹੈਲਪ ਲੋ। ਪੜ੍ਹਾਈ ਦੇ ਪਰਪਸ਼ ਤੇ ਨਾ ਕਿ ਟਾਈਮ ਵੇਸਟ ਦੇ ਪਰਪਸ਼ ਤੇ। ਠੀਕ ਐ ਹਾਂਜੀ ਸਤਿ ਸ਼੍ਰੀ ਅਕਾਲ ਬਾਕੀ ਠੀਕ ਕੇ ਮਿਲਦੇ ਆ‌।